ਹੈਲੋ ਹਾਂਜੀ ਸ ਸ਼੍ਰੀ ਕਾਲ, ਸ ਸ਼੍ਰੀ ਕਾਲ ਹੋਰ ਠੀਕ ਠਾਕ, ਬਸ ਵਧੀਆ ਹੋਰ ਕੀ ਕਰੀ ਜਾਂਦੇ?
ਬਸ ਕੁਛ ਨੀ ਫਰੀ ਬੈਠੇ ਸੀ।
ਹੋਰ ਠੀਕ ਠਾਕ ਹੋ?
ਹਾਂਜੀ-ਹਾਂਜੀ ਤੁਸੀਂ ਸੁਣਾਓ?
ਬਸ ਵਧੀਆ, ਹਾਂਜੀ ਵਧੀਆ। ਤੁਸੀਂ ਦੱਸੋ ਠੀਕ ਓ?
ਹਾਂਜੀ-ਹਾਂਜੀ, ਹੋਰ ਹਾਂਜੀ-ਹਾਂਜੀ ਸਭ ਵਧੀਆ।
ਹੋਰ ਸੁਣਾਓ, ਹਾਂਜੀ-ਹਾਂਜੀ।
ਚੱਲ ਵਧੀਆ, ਨਈ ਅਸੀਂ ਅਜੇ ਰੁਕ ਕੇ ਜਾਵਾਂਗੇ।
ਅੱਛਾ ਠੀਕ ਏ ਠੀਕ ਏ, ਅੱਛਾ-ਅੱਛਾ।
ਹਾਂਜੀ-ਹਾਂਜੀ।
ਠੀਕ ਏ ਮੈਂ ਵੀ ਬਸ ਗਈ ਸੀ ਹੁੰਨੀ ਆਈ ਆ ਥੋੜੇ ਦਿਨ ਹੋਏ ਨੇ।
ਅੱਛਾ-ਅੱਛਾ ਡਿਨਰ ਹੋ ਗਿਆ?
ਹਾਂਜੀ-ਹਾਂਜੀ, ਹੋਰ ਸੁਣਾਓ ਤੁਸੀਂ ਕਰ ਲਿਆ ਡਿਨਰ?
ਹਾਂਜੀ ਅਸੀਂ ਹੁਣੇ ਫਰੀ ਹੋਏ ਆ ਕਰਕੇ, ਹਾਂਜੀ। ਅਸੀਂ ਅੱਜ ਬਣਾਏ ਸੀ ਦਾਲ, ਚੌਲ।
ਅੱਛਾ-ਅੱਛਾ, ਓਕੇ-ਓਕੇ।
ਹਾਂਜੀ ਹੁਣ ਦਾਲ, ਚੌਲ।
ਅੱਛਾ-ਅੱਛਾ, ਠੀਕ ਐ। ਬਸ ਠੀਕ ਐ ਵਧੀਆ ਹਾਂਜੀ-ਹਾਂਜੀ ਵਧੀਆ ਠੀਕ ਠਾਕ ਐ।
ਹਾਂ ਮੈਂ ਨਾ ਤੁਹਾਨੂੰ ਕਹਿਣਾ ਸੀ, ਮੈਂ ਕਿਹਾ ਜਿ ਦਾ ਅ, ਜ ਕਿੱਟੀ ਵਗੈਰਾ ਸ਼ੁਰੂ ਕਰੀਏ।
ਹਾਂਜੀ ਕਰਲੋ ਸ਼ੁਰੂ।
ਹਨਾ ਚੁਪੈਰਾ ਸਾਬ ਦੀ।
ਹਾਂਜੀ।
'ਤੇ ਫੇਰ ਹਨਾ ਜਿੱਦਾਂ ਤੁਸੀਂ ਆ ਜੇਆ ਕਰੋਗੇ?
ਹਾਂਜੀ-ਹਾਂਜੀ ਜ਼ਰੂਰ।
ਨਾਲ ਹੋਰ ਮੈਂਬਰਸ ਵੀ ਜੋੜ ਲੈਣਾ। ਹਨਾ, ਹਾਂਜੀ 'ਤੇ ਮੈਂ ਕੇ ਹਾਂ ਜਿੱਦਾਂ ਤੁਹਾਡੇ ਨਾਲ ਗੱਲ ਕਰਦੀ ਆ ਮੈਂ ਕਿਹਾ ਹੋਰ ਵੀ ਨਾਲ
ਹਾਂਜੀ ਕੋਈ ਨੀ ਅਸੀਂ ਜੋੜ ਲੈਂਨੇ ਆ ਮੈਂਬਰ ਨਾਲ।
ਹਨਾ 'ਤੇ ਫੇਰ ਸਾਰੇ ਰਲ-ਮਿਲ ਕੇ ਕਰ ਲੈਂਨੇ ਆ, ਇੱਕ ਮਤਲਬ ਦਿਨ ਵਿੱ ਚ ਵਾਲਾ ਕੋਈ ਦਿਨ ਰੱਖ ਲੈਂਨੇ ਆ।
ਹਾਂਜੀ।
ਜਿੱਦਾਂ ਹਨਾ ਇੱਕ ਦਿਨ ਤੁਹਾਡੇ ਹੋ ਗਈ, ਇੱਕ ਦਿਨ ਸਾਡੇ ਹੋ ਗਿਆ ਇ ਕ ਦਿਨ ਕਿਸੇ ਹੋਰ ਦੇ ਹੋ ਗਿਆ।
ਹਾਂਜੀ!
ਤੇ ਇਦਾਂ ਈ ਰਲ-ਮਿਲ ਗੇ ਸਾਰੇ, ਹਾਂ! ਮੈਂ ਕਿਹਾ ਇੱਕ ਵਾਰੀ ਸਾਰੇ ਮੈਂਬਰਾਂ ਦੀ ਸਲਾਹ ਲੈ ਲਵਾਂ।
ਹਾਂਜੀ! ਹੋਰ ਤੁਹਾਡਾ ਕੰਮ ਕਾਰ ਸਹੀ ਚੱਲ ਰਿਐ?
ਹਾਂਜੀ-ਹਾਂਜੀ ਕੰਮ-ਕਾਰ ਬਹੁਤ ਵਧੀਆ ਚੱਲ ਰਿਆ।
ਸਟਿੱਚ ਕਰਦੇ ਹੋ ਹਜੇ ਵੀ? ਸਟਿਚਿੰਗ, ਸ-ਮੈਂ ਵੀ ਸੂਟ ਸਵਾਉਣੇ ਸੀਗੇ ਮੈਂ ਕਿਹਾ ਚਲੋ ਪੁੱਛਾਂ।
ਹਾਂ-ਹਾਂ ਕੋਈ ਨੀ ਤੁਸੀਂ ਆ ਜਾਣਾ।
ਹਾਂਜੀ!
ਤੇ ਹੋਰ ਨਿਬਾਨੇ ਨਾਲ਼ ਆਜੀ। ਮੈਂ ਸਿੰਪਲ ਦੀ ਫੋਰ-ਹੰਡਡ ਲੈਂਨੀ ਵੀ।
ਅੱਛਾ, ਤੇ ਲਾਈਨਿੰਗ ਵਾਲੀ?
ਲਾਈਨਿੰਗ ਹਾਫ਼ ਲਾਈਨਿੰਗ ਦੀ ਸਾਢੇ-ਛੇ ਸੌ, ਫੁੱਲ ਲਾਈਨਿੰਗ ਦੀ ਸਾਢੇ-ਅੱਠ ਸੌ।
ਅੱਛਾ-ਅੱਛਾ!
ਹਾਂਜੀ! ਅਗਰ ਕੱਪੜਾ ਜਿੱਦਾਂ ਅ-ਇਹ ਕੋਟਨ ਵਾਲੇ ਸੂਟਾਂ ਦੀ ਆ ਬਟ ਜੇ ਤੁਸੀਂ ਦੂਸਰੇ ਸੂਟ ਦੀ ਜਿੱਦਾਂ ਸੰਥੈਟਿਕ ਸੂਟ ਹੋ ਗਿਆ, ਕਰੇਬ ਦਾ ਹੋ ਗਿਆ ਹਨਾ ਇੱਦਾਂ? ਉਹਨਾਂ ਦੀ ਸਟਿੱਚਿੰਗ ਥੋੜ੍ਹੀ ਜ਼ਿਆਦਾ ਆ।
ਅੱਛਾ! ਓਹਨਾਂ ਦ ਮਿਹਨਤ ਜਿਆਦਾ ਲੱਗਦੀ ਐ ਨਾ।
ਹਾਂਜੀ-ਹਾਂਜੀ-ਹਾਂਜੀ ਕਿਉਂਕਿ ਫ਼ਿਰ ਉਹਨੂੰ ਕਟਿੰਗ ਵੇਲੇ ਵੀ ਕਿੰਨਾ ਟਾਈਮ ਲੱਗ ਜਾਂਦੈ ਸਟਿਚ ਚਿੰਗ ਵੇਲੇ ਵੀ ਲੱਗ ਜਾਂਦੈ। ਹਾਂ ਕੋਟਨ ਦੇ ਤੇ ਇੰਨਾ ਟਾਈਮ ਨੀ ਲੱਗਦਾ। ਹਾਂਜੀ-ਹਾਂਜੀ ਜ਼ਰੂਰ ਆ ਜਾਣਾ।
ਹਾਂਜੀ ਮੈਂ ਸੂਟ ਲੈ ਕੇ ਆਈ ਸੀ ਨਾ ਤੇ ਮੈ ਕਿਆ ਚੱਲ ਸਟਿੱਚ ਕਰਵਾ ਕੇ ਦੇਖਣੀ ਆ, ਹਾਂਜੀ!
ਹਾਂਜੀ ਤੇ ਫਿਰ ਮੈਂ ਕਿਹਾ ਇੱਕ ਵਾਰੀ ਦੀਦੀ ਨਾਲ ਗੱਲ ਕਰ ਲਵਾਂ ਕੀ ਕਹਿੰਦੇ ਨੇ। ਤੇ ਨਾਲੇ਼ ਮੈਂ ਨਾ ਇੱਕ ਨਾਲੇ਼ ਤੁਹਾਨੂੰ ਗੱਲ ਕਰਨੀ ਸੀ। ਜਿੱਦਾਂ ਮੈਂ ਸਾਰਿਆਂ ਨੂੰ ਦੱਸ ਰੀ ਆਂ ਜਿੱਦਾਂ ਕਈਆਂ ਦੇ ਪੈਰ ਵਗੈਰਾ ਦੁਖਦੇ ਨੇ ਲੱਤਾਂ ਵਗੈ਼ਰਾ ਪੀੜ ਹੁੰਦੀਆਂ ਨੇ ਬੜੀਆਂ ਜਿੱਦਾਂ ਲੇਡੀਜ਼ ਤਾਂ ਖ਼ਾਸ ਕਰਕੇ
ਹਾਂਜੀ-ਹਾਂਜੀ-ਹਾਂਜੀ!
ਤੇ ਅੱਜ-ਕੱਲ੍ਹ ਅ-ਚੱਲੇ ਨੇ ਨਾ ਇੰਸਟਾ ਤੇ ਐਡ ਆਂਦੀ ਐ ਪੈਚ ਦੀ। ਫੁੱਟਪੈਚ, ਉਹ ਲਗਾਓ ਉਹ ਬਹੁਤ ਵਧੀਆ ਨੇ।
ਅੱਛਾ ਤੇ ਉਹਦਾ ਕੀ ਬੈਨੀਫਿਟ ਆ?
ਯਾਰ ਮੇਰੇ ਨਾ ਮਦਰ ਮਦਰ ਨੂੰ ਮੇਰੇ ਨੂੰ ਬੈਲਟ ਲੱਗੀ ਸੀ। ਲੱਕ ਕਰਕੇ ਉਹਨਾਂ ਦੇ ਦਰਦ ਰਹਿੰਦੀ ਸੀ। ਤੇ ਉਹ ਨਾ ਬੈਲਟ ਤੋਂ ਬਿਨਾਂ ਨਹੀਂ ਸੀ ਤੁਰ-ਫਿਰ ਪਾਉਂਦੇ। ਜਿੱਦਾਂ ਮਾੜਾ-ਮੋਟਾ ਵੀ ਤੁਰਨਾ ਤਾਂ ਉਹ ਬੈਲਟ ਲਗਾ ਕੇ ਤੁਰਦੇ ਸੀ।
ਅੱਛਾ!
ਪਰ ਜਦੋਂ ਦੇ ਉਹਨਾਂ ਨੇ ਆ ਵੀਹ-ਦਿਨ ਉਹਨਾਂ ਨੇ ਪੈਚ ਯੂਜ਼ ਕੀਤੇ ਨੇ ਤੇ ਉਹ ਹੁਣ ਬਿਨਾਂ ਬੈਲਟ ਤੋਂ ਈ ਤੁਰਦੇ ਨੇ। ਹੁਣ ਨੀ ਲਗਾਂਦੇ ਤਾਂ ਉਹ ਕਹਿੰਦੇ ਕਿ ਮਤਲਬ ਫ਼ਿਰ ਉਹਨਾਂ ਨੇ ਮੈਨੂੰ ਵੀ ਦਿੱਤਾ। ਮੈਨੂੰ ਵੀ ਬਹੁਤ ਫ਼ਰਕ ਲੱਗਿਆ ਜਿੱਦਾਂ ਮੇਰੀਆਂ
ਜੇ ਅਗਰ ਅਸੀਂ ਮੰਗਵਾਣਾ ਹੋਏ ਤੇ?
ਤੁਸੀਂ ਔਨਲਾਈਨ ਮੰਗਾ ਲਓ ਮੈਂ ਤੁਹਾਨੂੰ ਅ-ਭੇਜ ਦਾਂਗੀ ਲਿੰਕ ਭੇਜ ਦਾਂਗੀ।
ਮੈਨੂੰ ਲਿੰਕ ਸੈਂਡ ਕਰ ਦੇਣਾ ਫ਼ਿਰ ਅਸੀਂ ਔਨਲਾਈਨ ਔਡਰ ਕਰ ਲਾਂਗੇ।
ਬਹੁਤ ਵਧੀਆ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਲਾਓ ਲੱਕ ਦਰਦ ਲੱਤਾਂ ਦਰਦ ਮਤਲਬ ਸਭ ਖਤਮ ਮੇਰੇ ਬੇਟੇ ਨੂੰ ਵੀ ਮੇਰੇ ਬੇਟੇ ਦੇ ਵੀ ਪੈਰ ਦਰਦ ਰਹਿੰਦੇ ਸੀ ਤਾਂ ਮੈਂ ਇਹਨੂੰ ਵੀ ਯੂਜ ਕੀਤਾ ਉਹ ਵੀ ਹੁਣ ਕਹਿੰਦਾ ਮੰਮਾ ਮੇਰੇ ਪੈਰ ਦਰਦ ਨਹੀਂ ਹੁੰਦੇ
ਅੱਛਾ
ਮਤਲਬ ਮੈਡੀਸਨ ਖਾਣ ਨਾਲੋਂ ਤਾਂ ਅੱਛਾ ਹੀ ਹੈ
ਹਾਂਜੀ ਮੈਡੀਸਿਨ ਦੇ ਸਾਈਡ ਇਫੈਕਟ ਹੋ ਜਾਂਦੇ ਨੇ ਕਈ ਕੁਛ ਹੋ ਜਾਂਦਾ ਮੈਡੀਸਿਨ ਖਾਣ ਨਾਲ ਤੇ
ਉਹੀ ਨਾ ਮੈਡੀਸਨ ਨਾਲੋ ਤਾ ਵਧੀਆ ਵਧੀਆ ਨਾ ਕਿ ਇਹ ਮਤਲਬ ਕੋਈ ਇਹਦਾ ਸਾਈਡ ਇਫੈਕਟ ਨਹੀਂ ਆ ਬਸ ਰਾਤ ਨੂੰ ਲਗਾਓ ਤੇ ਸਵੇਰੇ ਉਤਾਰ ਦੋ ਜਦੋਂ ਤੁਸੀਂ ਲਗਾਉਂਦੇ ਹੋ ਨਾ ਪੈਰਾਂ ਨੂੰ ਇੰਨਾ ਚਾਵ ਹੁੰਦਾ ਨਾ ਪੈਂਦਾ ਨਾ ਇੱਦਾਂ ਲੱਗਦਾ ਕਿ ਮਤਲਬ ਪੈਰਾਂ 'ਚੋਂ ਸੇਕਾ ਨਿਕਲਦਾ ਜਿੱਦਾਂ ਵਾਕਿਆ ਈ ਕੁੱਛ ਚੱਲਦਾ ਹੁੰਦਾ ਪੈਰਾਂ ਚੇ ਬਹੁਤ ਵਧੀਆ ਚੀਜ਼ ਹੈ ਤੇ
ਫਿਰ ਮੈਂ ਜ਼ਰੂਰ ਮੰਗਵਾਉਦੀ ਹਾਂ
ਹਾਂ ਬਿਲਕੁਲ ਮਤਲਬ ਸਾਰੇ ਘਰ 'ਚ ਲੇਡੀਜ਼ ਜੈਂਟਸ ਬੱਚੇ ਜੇ ਸਭ ਯੂਜ ਕਰ ਸਕਦੇ ਨੇ
ਅੱਛਾ
ਬਹੁਤ ਵਧੀਆ ਰਿਜ਼ਲਟ ਹੈ ਇਹਦਾ
ਅੱਛਾ ਅੱਛੀ ਗੱਲ ਏ ਫਿਰ ਤੇ
ਉਹਨਾਂ ਦੇ ਵੀ ਬਹੁਤ ਦਰਦ ਰਹਿੰਦੀ ਸੀ ਪੈਰਾਂ ਨੂੰ ਅਤੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਮੰਗਵਾਉਣ ਨੂੰ ਤੇ ਉਹਨਾਂ ਦਾ ਵੀ ਮੈਨੂੰ ਕੱਲ੍ਹ ਫੋਨ ਆਇਆ ਸੀ
ਅੱਛਾ
ਤੇ ਉਹ ਤਾਂ ਮੈਨੂੰ ਇੰਨਾ ਸ਼ੁਕਰੀਆ ਕਰਦੇ ਪਏ ਸੀ ਕਹਿੰਦੇ ਮਤਲਬ ਤੂੰ ਮੈਨੂੰ ਦੱਸਿਆ ਅਤੇ ਮੈਨੂੰ ਰਾਹ ਪਾਇਆ ਕਹਿੰਦੇ ਮੈਂ ਪਤਾ ਨਹੀਂ ਕਿੰਨੀ ਮੈਡੀਸਨ ਖਾ ਲਈ ਸੀ ਪਰ ਮੈਨੂੰ ਕਹਿੰਦੇ ਆਰਾਮ ਨਹੀਂ ਸੀ ਪੈਂਦਾ ਆਰਾਮ ਪੈਂਦਾ ਸੀ ਜਿੰਨੀ ਦੇਰ ਮੈਂ ਮੈਡੀਸਨ ਲੈਂਦੀ ਸੀ ਜਦੋਂ ਮੈਡੀਸਨ ਦਾ ਅਸਰ ਖ਼ਤਮ ਉਦੋਂ ਹੀ ਕਹਿੰਦੇ ਉਹ ਖਤਮ ਹਾਂ ਫਿਰ ਪੇਨ ਸ਼ੁਰੂ ਹੋ ਜਾਂਦੀ ਸੀ ਪਰ ਹੁਣ ਉਹ ਕਹਿੰਦੇ ਮੈਂਤੇ ਕੋਈ ਮੈਡੀਸਨ ਵੀ ਨਹੀ ਲੈਂਦੀ ਹੋਰ ਮੈਂ ਵਿੱਚ ਕਹਿੰਦੇ ਮੈਂ ਇੱਕ ਦਿਨ ਲਗਾਉਂਦੀ ਹਾਂ ਚਾਰ ਪੰਜ ਦਿਨ ਲਗਾਉਂਦੀ ਨੀ
ਅੱਛਾ ਕੋਈ ਨਹੀਂ ਤੁਸੀਂ ਮੈਨੂੰ ਲਿੰਕ ਸੈਂਡ ਕਰਨਾ ਠੀਕ ਹੈ ਫਿਰ ਮੈਂ ਔਨਲਾਈਨ ਔਡਰ ਕਰਦੀ ਆ
ਹਾਂ ਬਹੁਤ ਵਧੀਆ ਚੀਜ਼ ਹੈ ਇਹ ਤੁਸੀਂ ਜ਼ਰੂਰ ਯੂਜ਼ ਕਰਕੇ ਵੇਖੋ
ਤੇਮੈਂ ਬਰਗਰ ਬਣਾਇਆ ਕਿੱਦਾਂ ਬਣਾਇਆ ਸੀ ਬਰਗਰ
ਬਰਗਰ ਮੈਂ ਟਿੱਕੀ ਤਿਆਰ ਕੀਤੀ ਸੀ ਆਲੂ ਪਾਾਲੇ ਸੀ ਆਲੂ ਉਬਾਲ ਕੇ ਲਏ ਸੀ ਉਹਦੇ ਵਿੱਚ ਮੈਂ ਬਰੀਕ ਬਰੀਕ ਸ਼ਿਮਲਾ ਮਿਰਚ ਕੱਟ ਕੇ ਪਾਈ ਪਿਆਜ਼ ਪਾਏ ਅਦਰਕ ਲਸਣ ਥੋੜ੍ਹਾ ਓਰੀਗੈਨੋ ਥੋੜ੍ਹੀ ਮੇਥੀ ਮਤਲਬ ਸਾਰੀਆਂ ਚੀਜ਼ਾਂ ਨੂੰ ਮਿਕਸ ਮੈਸ ਕਰਕੇ ਵਿੱਚ ਦੋ ਤਿੰਨ ਬ੍ਰੈੱਡ ਦੇ ਪੀਸ ਪਾ ਲਏ ਸੀਗੇ ਤੇ ਅਹ ਫਿਰ ਉਹਨਾਂ ਨੂੰ ਮੈਂ ਗੋਲ ਟਿੱਕੀ ਪੇੜਾ ਬਣਾ ਕੇ ਉਹਨੂੰ ਟਿੱਕੀ ਬਣਾ ਕੇ ਉਹਨਾਂ ਨੂੰ ਥੋੜ੍ਹੀ ਦੇਰ ਫਰੀਜ਼ਰ 'ਚ ਰੱਖ ਤਾ ਰੈਸਟ ਵਾਸਤੇ ਥੋੜ੍ਹੀ ਠੰਡੀ ਹੋ ਜਾਵੇ ਨਾ ਫਿਰ ਉਹਨੂੰ ਚਾਹੇ ਤਾਂ ਤਵੇ 'ਤੇ ਕਰ ਲਉ
ਕਰਾਂਗੇ ਜ਼ਰੂਰ
ਬਹੁਤ ਵਧੀਆ ਬਣਦੀ ਹੈ। ਕੱਲ੍ਹ ਮੈਂ ਨਿਊਡਲਸ ਬਣਾਏ ਸੀ ਅੱਜ ਬਰਗਰ ਬਣਾਏ ਸੀ। ਹੁਣ ਕੱਲ ਮੋਮੋਸ ਬਣਾਵਾਂਗੇ, ਦੱਸੋ ਮੋਮੋਜ਼ ਜਿੱਦਾਂ ਮੈਦਾ ਗੁੱਨ ਲੈਣਾ, ਮੈਦਾ ਲੈਣਾ ਇੱਕ ਕਟੋਰੀ ਤੇ ਉਹਦੇ ਵਿੱਚ ਅੱਧੀ ਕਟੋਰੀ ਸੂਜੀ ਦੀ ਲੈ ਲੈਣਾ
ਅੱਛਾ ਅੱਛਾ
ਤੇ ਵਿੱਚ ਨਮਕ ਪਾ ਲਉ ਜਿੰਨਾ ਮਾੜਾ ਮੋਟਾ ਟੇਸਟ ਦੇ ਅਨੁਸਾਰ ਤੇ ਵਿੱਚ ਹਲਕੀ ਜਿ ਜਵਾਇਨ ਪਾ ਲਉ, ਤੇ ਇਹ ਪਾ ਕੇ ਤੇ ਗੁੱਨ ਲਓ ਮਤਲਬ ਜਿੱਦਾਂ ਨੋਰਮਲ ਆਟਾ ਗੁੰਨੀ ਦਾ ਨਾ ਅਸੀਂ।
ਹਾਂਜੀ ਹਾਂਜੀ
ਤੇ ਉਹਨੂੰ ਦਸ ਪੰਦਰਾਂ ਮਿੰਟ ਰੈਸਟ ਤੇ ਰੱਖ ਦਿਉ ਤੇ ਬੰਦ ਗੋਭੀ ਲੈ ਲਉ ਨਿਊਟਰੀ ਦਾ ਕੀ ਕੀਮਾ ਆਉਂਦਾ ਨਾ, ਉਹ ਲੈ ਲਉ
ਹਾਂਜੀ
ਹਾਂ ਉਹ ਲੈ ਲਓ ਸਬਜ਼ੀਆਂ ਲੈ ਲਓ, ਸ਼ਿਮਲਾ ਮਿਰਚ ਹੋ ਗਈ। ਗਾਜਰ ਹੋ ਗਈ, ਵਿੱਚ ਪਨੀਰ ਪਾ ਲਉ ਵਿੱਚ ਕੋਰਨ ਪਾ ਲਉ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕਾਲੀ ਮਿਰਚ ਦਾ ਹਾਂ ਕਾਲੀ ਮਿਰਚ ਔਰ ਜੀਰੇ ਦਾ ਤੇ ਨਮਕ ਦਾ ਤੜਕਾ ਲਗਾ ਲੈਣਾ
ਅੱਛਾ
ਤੇ ਇਹਨੂੰ ਠੰਡਾ ਕਰਕੇ, ਛੋਟੇ ਛੋਟੇ ਪੇੜੇ ਲੈ ਕੇ ਤੇ ਫਿਲਿੰਗ ਭਰ ਕੇ ਸਟੀਮ ਕਰ ਲਉ, ਮੋਮੋਸ ਬਣ ਜਾਂਦੇ ਆ ਆਸਾਨ ਨੇ
ਕੋਈ ਨੀ ਕਲ ਮੈਂ ਜ਼ਰੂਰ ਟਰਾਈ ਕਰਾਂਗੀ
ਹਾਂ ਬਹੁਤ ਵਧੀਆ ਚੀਜ਼ ਆ, ਮੈਂ ਬਜ਼ਾਰੋਂ ਨੀ ਲਿਆਂਦੀ ਮੈਂ ਘਰੇ ਹੀ ਬਣਾਉਨੀ ਆਂ।
ਹਾਂ ਅਸੀਂ ਵੀ ਬਾਜ਼ਾਰ ਦਾ ਘੱਟ ਹੀ ਖ਼ਾਹੀਦਾ ਐ
ਹਾਂ ਮੈਂ ਘਰੇ ਹੀ ਸਾਰਾ ਕੁਛ ਬਣਾਉਾਨਨੀ ਆਂ, ਆ ਡੋਨਟ ਹੋ ਗਏ, ਟਰੈਫਲ ਹੋ ਗਏ ਕੁੱਛ
ਅੱਛ ਅੱਛਾ ਅੱਛਾ ਬੱਚੇ ਦੇ ਡੋਨਟਸ ਵਗੈਰਾ ਬਹੁਤ ਕੁਛ ਹੋਰ ਖਾਂਦੇ ਨੇ
ਮੈਂ ਸਾਡੇ ਵੀ ਬਰਥਡੇ ਪਾਰਟੀ ਹੁੰਦੀ ਨਾ ਮੇਰੇ ਬੱਚਿਆਂ ਦੇ ਬਰਡੇ ਹੁੰਦੇ ਐ, ਤੇ ਮੈਂ ਬਜ਼ਾਰੋਂ ਕੁਛ ਨੀ ਲਿਆਂਦੀ ਮੈਂ ਸਭ ਕੁਛ ਘਰੇ ਬਣਾਉਨੀ ਆਂ ਡੋਨਟ ਅ ਸਾਰਾ ਕੁਛ ਜੋ ਵੀ ਹੋਵੇ
ਉਹ ਕਹਿੰਦਾ ਮੈਂੱਸ ਵਿਚਾਰਾ ਮਰ ਕੇ ਡੈਥ ਕਹਿੰਦਾ ਅੱਛਾ ਅੱਛਾ ਉਹ ਜਗੱਡੀ ਲਾ ਮੇ ਪਲਾਟ ਚ ਲਾ ਚੱਕਰ ਲੱ ਪਲਾ ਚ
ਖਰਾਬੀ ਆ ਜਾਂਦੀ
ਹਾਂ ਇਹ ਤੇ ਹੈ ਠੀਕ ਐ ਅੱਛਾ ਅੱਛਾ ਠੀਕ ਐ ਹਾਂਜੀ, ਚਲੋ ਮੈਂ ਨਾ ਫੇਰ ਕਰਦੀ ਆਂ ਤੁਹਾਨੂੰ ਕੋਲ ਹਾਂਜੀ ਓਕੇ ਹਾਂਜੀ ਓਕੇ ਓਕੇ ਓਕੇ ਸਤਿ ਸ੍ਰੀ ਅਕਾਲ ਜੀ